ਹੈਲੋ ਹਾਂਜੀ। ਸਸ਼੍ਰੀ ਅਕਾਲ, ਭੈਣ ਜੀ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਚਾਲ ਜੇ।
ਵਧੀਆ ਹੋਰ ਤੁਸੀਂ ਸੁਣਾਓ ਭੈਣ ਜੀ, ਤੁਸੀਂ ਠੀਕ ਠਾਕਔ।
ਹਾਂਜੀ ਠੀਕਆ, ਹੋਰ ਘਰ ਪਰਿਵਾਰ ਸਭ ਠੀਕ ਹੈ ਨਾ?
ਹਾਂਜੀ-ਹਾਂਜੀ, ਸਭ ਵਧੀਆ ਹੋਰ, ਭੈਣ ਜੀ ਤੁਸੀਂ ਅੱਜ ਕਿਵੇਂ ਯਾਦ ਕਰ ਲਿਆ?
ਬਸ ਭੈਣ ਜੀ, ਮਨ ਕਰਦਾ ਪਿਆ ਸੀ। ਮੈਂ ਕਿਹਾ ਅੱਗੇ ਤੇ ਮੇਲ ਤੁਹਾਡਾ ਹੋ ਜਾਂਦਾ, ਐਤਕੀ ਤੁਹਾਡਾ ਮੇਲ ਨੀ ਹੋਇਆ ਕਿਧਰੇ ਨਾ ਬਾਜ਼ਾਰ। ਚ ਤੇ ਹਾਂਜੀ, ਨਾ ਵਾਕ ਕਰਨ ਜਾਂਦੇ ਹਾਂ ਤਾਂ ਵੀ ਨੀ ਹੋਇਆ ਤੁਹਾਡਾ ਮੇਲ। ਮੈਂ ਕੇਯਾ ਪੁੱਛਾਂ ਕਿੱਧਰੇ ਗਏ ਦੇ ਨੇ?
ਹਾਂਜੀ ਭੈਣ ਜੀ ਬਾਹਰ ਆਈ ਦੀ ਸੀ, ਮੈਂ ਜਰਾ ਨਾ
ਅੱਛਾ ਜੀ, ਬਾਹਰ ਕਿਹੜੀ ਜਗ੍ਹਾ ਤੇ ਆਏ ਦੇ ਹੋ ਤੁਸੀਂ?
ਭੈਣ ਜੀ ਪੰਜਾਬ ਆਏ ਦੀ ਸੀ ਮੈਂ ਨਾ,
ਅੱਛਾ-ਅੱਛਾ,
ਹਾਂਜੀ, ਭੈਣ ਜੀ।
ਅੱਛਾ ਜੀ ਛੁੱਟੀਆਂ ਨੇ ਨਾ ਬੱਚਿਆਂ ਦੀਆਂ,
ਹਾਂਜੀ-ਹਾਂਜੀ, ਭੈਣ ਜੀ ਬਸ ਵਾਪਸੀ ਆ ਜਾਣਾ ਸੀ, ਭੈਣ ਜੀ ਬਸ ਕੋਈ ਕੰਮ ਪੈ ਗਿਆ ਸੀ। ਤੇ ਫਿਰ ਥੋੜ੍ਹਾ ਇੱਕ ਦੋ ਦਿਨ ਲੇਟ ਹੋ ਗਏ ਹਾਂ, ਹਾਂਜੀ।
ਭਾਜੀ ਵੀ ਨਾਲ ਗਏ ਦੇ ਨੇ ਤੁਹਾਡੇ?
ਨਹੀਂ-ਨਹੀਂ, ਭੈਜੀ ਭਾਜੀ ਨੇ ਤੇ ਲੇਟ ਕਰਤਾ ਭੈਣ ਜੀ।
ਅੱਛਾ-ਅੱਛਾ,
ਹਾਂਜੀ,
ਅੱਛਾ, ਭਾਜੀ ਫੇਰ ਲੈਣ ਆਣਗੇ ਤੁਹਾਨੂੰ?
ਹਾਂਜੀ-ਹਾਂਜੀ, ਲੈਣ ਆਣਗੇ ਭੈਣ ਜੀ।
ਅੱਛਾ ਜੀ, ਹੋਰ ਸੁਣਾਓ? ਭੈਣ ਜੀ ਤੁਹਾਡੀਆਂ ਬੇਟੀਆਂ ਠੀਕ ਨੇ?
ਹਾਂਜੀ-ਹਾਂਜੀ, ਭੈਣਜੀ ਸਭ ਵਧੀਆ।
ਅੱਛਾ ਜੀ ਛੋਟੇ ਵਾਲੀ ਬੇਟੀ ਤੁਹਾਡੀ ਠੀਕ ਹੈ ਨਾ,
ਹਾਂਜੀ-ਹਾਂਜੀ।
ਹਾਂਜੀ ਵੱਡੀ ਤੇ ਸਿਆਣੀ ਹੈ ਨਾ, ਇਹ ਥੋੜ੍ਹੀ ਸ਼ਰਾਰਤ ਨਾ ਛੋਟੇ ਵਾਲੇ ਅੱਛਾ ਮਨ ਲੱਗਾ ਇਹਦਾ ਹਾਂਜੀ,
ਭੈਣ ਜੀ ਵਾਧੂ ਲੱਗਾ ਆਇਆ, ਵੇ ਉਹ ਤੇ ਜਾਣ ਨੂੰ ਤਿਆਰ ਨੀ ਹੈਗੀ ਭੈਣ ਜੀ ਵਾਪਸੀ।
ਅੱਛਾ ਇੰਨਾ ਮਨ ਲੱਗ ਗਿਆ, ਉਹਦਾ
ਹਾਂਜੀ-ਹਾਂਜੀ,
ਅੱਛਾ, ਹੋਰ ਤੇ ਵੱਡੀ ਬੇਟੀ ਤੁਹਾਡੀ
ਉਹ ਤੇ ਉਹ ਮਤਲਬ ਕਿ, ਮੇਰੇ ਨਾਲ ਹੀ ਜ਼ਿਆਦਾ ਰਹਿੰਦੀ ਹੈ ਨਾ। ਓਨ-ਓਨੂੰ ਜਿੱਥੇ ਮਰਜ਼ੀ ਰੱਖ ਲੋ। ਓ ਤੇ ਕੈਂਦੀ ਸੀ, ਮੈਂ ਭਾਵੇਂ ਮੰਮੀ ਘਾਰ ਵੀ ਰੈ ਜਾਂਦੀ, ਨਈਂ ਮੈਂ ਈ ਲੈ ਕੇ ਕੇ ਆਈ ਸੀ, ਮੈਂ ਕਿਹਾ ਚੱਲ ਥੋੜਾ ਬੱਚਿਆਂ ਦਾ ਮਨ ਹੋਵੇ, ਤੇ ਘਰ ਤੇ ਸਾਰੀ ਉਮਰ ਇਹੀ ਰੈਣਾ ਏ।
ਅੱਛਾ ਜੀ, ਹੋਰ ਭੈਂਜੀ ਪੰਜਾਬ ਤੇ ਪਾਣੀ ਵੀ ਵਧੀਆ ਹੁੰਦੈ ਭੈਂਜੀ।
ਹਾਂਜੀ-ਹਾਂਜੀ, ਬੋਤ ਵਧੀਆ ਪੰਜਾਬ ਦਾ ਪਾਣੀ, ਹਾਂਜੀ।
ਹੋਰ ਗੁਰਦੁਆਰੇ ਗਏ ਸੀ ਤੁਸੀਂ? ਹਾਂਜੀ।
ਹਾਂਜੀ-ਹਾਂਜੀ।
ਹਾਂਜੀ ਭੈਂਜੀ ਦੱਸੋ?
ਹੋਰ ਸੁਣਾਓ ਭੈਂਜੀ!
ਸਭ ਠੀਕ ਏ ਭੈਂਜੀ।
ਹੋਰ ਭੈਂਜੀ ਫੇਰ, ਓ ਮੈਂ ਤੁਹਾਡੇ ਕੋਲ ਰੈਸਪੀ ਪੁੱਛਣੀ ਸੀ ਭੈਂਜੀ ਇੱਕ ਨਾ।
ਅੱਛਾ ਜੀ, ਪੁੱਛੋ ਭੈਂਜੀ।
ਹਾਂਜੀ ਭੈਂਜੀ ਤੁਸੀਂ ਨਾ ਉਸ-ਉਸ ਦਿਨ ਆਂਵਲਿਆਂ ਦੀ ਚਟਨੀ ਬਣਾਈ ਦੀ ਸੀ, ਬਹੁਤ ਸਵਾਦ ਭੈਂਜੀ।
ਅੱਛਾ ਜੀ, ਅੱਛਾ ਜੀ। ਤੁਸੀਂ ਖਾਈ ਸੀ?
ਹਾਂਜੀ ਮੈਂ ਖਾਧੀ ਸੀ, ਬਹੁਤ ਸਵਾਦ ਸੀ।
ਹਾਂਜੀ, ਬ ਹਾਂਜੀ, ਬਣਦੀ ਬੜੀ ਸਵਾਦ ਏ। ਤੇ ਤੁਸੀਂ ਕੈਂਦੇ ਮੈਂ ਤੁਹਾਨੂੰ ਬਣਾ ਕੇ ਭੇਜ ਦਿੰਦੀ।
ਕੋਈ ਨੀਂ ਭੈਂਜੀ ਤੁਸੀਂ ਮੈਨੂੰ ਦੱਸ ਦੋ, ਮੈਂ ਆਪੇ ਈ ਬ-ਘਰ ਬਣਾ ਲਾਂਗੀ। ਹਾਂਜੀ।
ਹੁਣ ਅੱਜ-ਕੱਲ ਤੇ ਭੈਂਜੀ ਆਂਵਲੇ ਸਰਦੀ-ਗਰਮੀ ਏ, ਅੱਜ-ਕਲ ਤੇ ਆਂਵਲੇ ਘੱਟ ਈ ਮਿਲਦੇ ਨੇ।
ਅੱਛਾ-ਅੱਛਾ ਠੀਕ ਏ ਭੈਂਜੀ, ਧਿਆਨ ਈ ਨੀ ਆਇਆ ਮੈਨੂੰ, ਹਾਂਜੀ-ਹਾਂਜੀ! ਹਾਂਜੀ ਐ ਤੇ ਮੈਂ ਧਿਆਨ ਈ ਨੀ ਰਿਆ। ਅੱਛਾ।
ਹਾਂਜੀ। ਮੈਂ ਤਾਨੂੰ ਦੱਸਣੀ ਆਂ, ਆਲ-ਆਂਵਲਿਆਂ ਨੂੰ ਥੋੜਾ ਪੈਲੇ ਧੋ-ਧੋ ਕੇ ਨਾ
ਹਾਂਜੀ -ਹਾਂ
ਕੇ ਪਾ ਥੋੜੇ ਜੇ ਪਾਣੀ ਦੇ ਵਿੱਚ ਕੁੱਕਰ ਚ ਉਬਾਲ ਲੈਂਦੇ ਆ ਅਸੀਂ।
ਅੱਛਾ।
ਹਾਂਜੀ। ਫੇਰ ਓ ਓਦੇ ਚੋਂ ਕੱਢ ਲੈਂਦੇ ਆ, ਥੋੜਾ ਮਤਲਬ ਗਲ ਜਾਂਦੇ ਨੇ ਨਾ ਓ। ਪਾਣੀ ਵਿੱਚੋਂ ਕੱਢ ਦਿੰਨੇ ਆਂ, ਹਾਂਜੀ। ਫੇਰ ਦੇਸੀ ਘਿਓ ਪਾ ਕੇ, ਜੀਰਾ, ਕਾਲੀ ਮਰਚ, ਨਮਕ ਹਿੰਗ ਵਗੈਰਾ ਪਾ ਕੇ ਫੇਰ ਅਸੀਂ ਤੜ-ਤੜਕਾ ਲਾ ਦੇਨੇ ਆਂ।
ਅੱਛਾ-ਅੱਛਾ!
ਹਾਂਜੀ, ਵਿੱਚ ਚੀਨੀ ਪਾ ਦਿੰਨੇ ਆਂ ਫੇਰ ਓਦੇ ਉ ਤੇ ਆਮਲੇ ਪਾ ਦਿੰਨੇ ਆਂ।
ਹਾਂਜੀ! ਫੇਰ ਥੋੜ੍ਹੀ ਦੇਰ ਨਾ ਮਤਲਬ ਮਿਲਾ ਕੇ ਓਨਾ ਨੂੰ ਥੋੜ੍ਹੀ ਦੇਰ ਕੜਦੇ ਰੈਂਦੇ ਨੇ ਤੇ ਓ, ਹਾਂਜੀ! ਜੀ ਓ ਆਮਲੇ ਗਲੇ ਹੋਏ ਤੇ ਹੁੰਦੇ ਨੇ ਫੇਰ ਓ ਮਤਲਬ ਚਾਸ਼ਨੀ ਦੇ ਵਿੱਚ ਰਿੱਜ ਰਿਜਦੇਯਾਂ -ਰਿਜਦੇਯਾਂ ਨਾ ਆਪਣੇ ਆਪ ਈ ਮੈਸ਼ ਹੋ ਜਾਂਦੇ ਨੇ।
ਅੱਛਾ - ਅੱਛਾ
ਖਾਣ ਨੂੰ ਬਹੁਤ ਹੀ ਅਗਰ ਉੱਤੇ ਥੋੜਾ ਜਿਹਾ ਕਾਲਾ - ਕਾਲਾ ਨਮਕ ਵੀ ਪਾ ਦੇਈਏ ਨਾ ਬਹੁਤ ਸਵਾਦ ਆਂਦਾ
ਅੱਛਾ
ਹਾਂਜੀ
ਕੋਈ ਨੀ ਭੈਣ ਜੀ ਮੈਂ ਨਾ ਦ ਹੁਣ ਨਵੰਬਰ ਵਿੱਚ ਬਣਾਵਾਂਗੀ ਕਿਉਂਕਿ ਮੇਰੀ ਗ ਬੇਟੀ ਹੈਗੀ ਹੈ ਨਾ ਜੋ ਛੋਟੀ ਵਾਲੀ ਉਹਦੀ ਜਰਾ ਆਈਸ ਸਾਈਡ ਥੋੜ੍ਹੀ ਵੀਕ ਹੈਗੀ ਏ
ਅੱਛਾ ਉਹ ਨਹੀਂ ਆਈਸ ਉਸ ਵਾਸਤੇ ਤੇ ਬਹੁਤ
ਹਾਂ ਆਮਲੇ ਆਈਸ ਵਾਸਤੇ ਅੱਛੇ ਹੁੰਦੇ ਨੇ ਨਾ, ਜਿੰਨੇ ਬੰਦੇ ਬ ਬੱਚੇ ਨੂੰ ਦੋ ਆਂਮਲੇ, ਉਨੇ ਅੱਛੇ
ਹਾਂਜੀ, ਤੇ ਭੈਣ ਜੀ ਤੁਸੀਂ ਇੱਕ ਹੋਰ ਕੰਮ ਕਰਿਆ ਜੇ ਅਗਰ ਉਹਦੀ ਆਈਸ ਵੀਕ ਹੈਗੀ ਏ, ਤੇ ਆਮਲੇ ਲੈ ਕੇ ਨਾ ਹਾਂਜੀ, ਉਹਨੂੰ ਰਗੜ ਕੇ, ਇੱਕ ਆਵਲੇ ਨੂੰ ਰਗੜ ਕੇ, ਉਹਦਾ ਮਤਲਬ, ਉਹਨੂੰ ਪੋਨੀ ਦੇ ਵਿੱਚ ਵਿੱਚ ਨਾ ਛਾਨ ਕੇ ਜੂਸ ਕਢ ਲੈਣਾ, ਔਰ ਉਹਦੇ 'ਚ ਥੋੜਾ ਜਿਹਾ ਪਾਣੀ ਮਿਲਾ ਕੇ, ਉਹ ਆਪਣੀ ਬੇਟੀ ਨੂੰ ਦਿਓ ਤੁਸੀਂ ਬਹੁਤ ਫਰਕ ਪੈਂਦਾ
ਅੱਛਾ, ਕੋਈ ਨੀ ਮੈਂ ਹੁਣ - ਹੁਣ ਤੇ ਖੈਰ ਹੈ ਨੀ ਉਹਣਾ ਆਵਲੇ ਆਉਣਗੇ ਸਰਦੀਆਂ 'ਚ, ਜਦੋਂ ਆਵਲੇ ਆਉਣਗੇ ਨਾ ਮੈਂ ਜ਼ਰੂਰ ਹੈਗਾ, ਰੈਗੂਲਰ ਕਰਾ ਕਰਾਂਗੀ
ਉਹ ਥੋੜ੍ਹਾ ਪਾਣੀ ਪਾ ਕੇ, ਹਾਂਜੀ ਬਿਲਕੁਲ ਫਰਕ ਲੱਗੇਗਾ ਤਾਨੂੰ ਔਰ ਹੋ ਸਕੇ ਤੇ ਨਾ ਭੈਣਜੀ ਅਸੀ ਨਾ ਮਤਲਬ, ਐਹ ਥੋੜ੍ਹੇ ਮਿੱਟੀ ਦੇ ਭਾਂਡੇ ਦੇ ਵਿੱਚ ਥੋੜ੍ਹੀ ਦੇਰ ਰੱਖ ਦੇਨਾ
ਅੱਛਾ ਮਿੱਟੀ ਦੇ ਭਾਂਡੇ
ਹਾਂਜੀ, ਬਹੁਤ ਵਧੀਆ ਰਹੇਗਾ ਉਹਦੇ ਨਾਲ, ਹਾਂਜੀ
ਠੀਕ ਐ, ਹੋਰ ਅੱਖਾਂ ਵਾਸਤੇ ਕੀ ਅੱਛਾ ਆਏ
ਹਾਂਜੀ ਅੱਖਾਂ ਤੇ ਮਤਲਬ ਚਸ਼ਮਾ ਲੱਗਾ ਹੋਵੇ ਨਾ, ਅਹ ਹਾਂਜੀ ਵੀ ਲੈ ਜਾਂਦਾ, ਵੈਸੇ ਵੀ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਏ
ਅੱਛਾ ਨਹੀਂ- ਨਹੀਂ, ਮੈਂ ਕਿਆ ਆਂਵਲਿਆਂ ਤੋਂ ਇਲਾਵਾ ਅੱਖਾਂ ਵਾਸਤੇ ਹੋਰ ਕੀ ਸਹੀ ਰਹੇਗਾ
ਆ -ਆ, ਆਵਲਿਆਂ ਤੋਂ ਇਲਾਵਾ ਹੋਰ ਤੁਸੀਂ ਅਹ ਮਤਲਬ ਐਹਨੂੰ ਦਿਓ, ਉਹ ਬਣਾਓ ਕਸਕਾਸ ਬਦਾਮ ਸੌਂਫ ਔਰ ਮਿਸ਼ਰੀ ਔਰ ਚਾਰੋਂ ਮਗਜ਼
ਅੱਛਾ
ਹਾਂਜੀ, ਐਹ ਮਤਲਬ ਸਾਰਿਆਂ ਨੂੰ ਮਤਲਬ ਪੀਸ ਲੈਣਾ
ਅੱਛਾ ਸਾਰਿਆਂ ਨੂੰ
ਹਾਂ ਹਾਂਜੀ, ਮਿਸ਼ਰੀ ਵਿੱਚ ਨੀ ਮਿਸ਼ਰੀ ਮਤਲਬ ਧਾਗੇ ਵਾਲੀ ਮਿਸ਼ਰੀ ਲੈਨੀ, ਦੂਸਰੀ ਮਿਸ਼ਰੀ ਨਹੀਂ ਲੈਣੀ ਦੂਸਰੀ ਮਿਸ਼ਰੀ ਤੇ ਮਤਲਬ ਹਾਂਜੀ ਖਾ ਇਹਦੇ ਮੁਕਾ ਵਾਕਣ ਹੁੰਦੀ ਏ, ਤੇ ਧਾਗੇ ਵਾਲੀ ਮਿਸ਼ਰੀ ਵਧੀਆ ਹੁੰਦੀ ਹਾਂਜੀ ਐਹ ਤੁਸੀਂ ਇਹਨੂੰ ਮਤਲਬ ਅੱਧਾ ਚਮਚ ਜਾਂ ਇੱਕ ਚਮਚ ਜਿੰਨਾ ਖਾ ਸਕੇ, ਦੁੱਧ ਦੇ ਨਾਲ ਤੁਸੀਂ ਦਿਓ ਔਰ ਸਰਦੀਆਂ ਦੇ ਵਿੱਚ ਕਿਤੇ ਭੈਣਜੀ, ਐ ਮਤਲਬ ਐਹ ਸਮਾਨ ਨਾ ਸਾਰਾ ਪਿਓ ਕੇ ਰੱਖ ਦੋ
ਅੱਛਾ
ਹਾਂਜੀ ਭਿਓਂ ਕੇ ਰੱਖ ਕੇ ਸਵੇ ਸਾਬਤ ਈ। ਸਰਦੀਆਂ 'ਚ ਪੀਸਣਾ ਨੀ ਹੈਗਾ। ਸਾਬਤ ਈ ਭਿਓ ਕੇ ਰੱਖ ਦੋ, ਫੇਰ ਓਸ ਤੋਂ ਬਾਦ ਬਦਾਮ ਦੀ ਛਿਲਕ ਲਾ ਉਤਾਰ ਕੇ ਓ ਦੁੱਧ ਦੇ ਵਿੱਚ ਏਨੂੰ ਕਾਢ ਕੇ ਦਿਓ। ਚਾਏ ਅੱਧਾ ਪਾਪੀ ਈ ਪੀ ਲਵੇ, ਬੋਤ ਵਧੀਆ ਚੀਜ਼ ਏ।
ਚਲੋ ਕੋਈ ਨੀ, ਓਈ ਤੇ ਭੈਣ ਜੀ ਹੁਣ ਜੋ ਵੀ ਹੋਣਾ ਸਰਦੀਆਂ 'ਚ ਹੋਣਾ।
ਹਾਂਜੀ ਹਾਂਜੀ ਨਈ ਦੇਖ ਲੈਣਾ ਸ਼ੈਦ ਕਿਧਰੇ ਆਂਵਲੇ ਤੁਆਨੂੰ ਮਿਲ ਜਾਣ। ਹਾਂਜੀ ਨੇ ਹਾਂਜੀ।
ਸਟੋਰ ਵਿਚ ਜਾਣਾ ਪਏਗਾ।
ਹਾਂਜੀ ਤੇ ਏ ਵੀ ਜੇੜਾ ਤੁਸੀਂ ਏ ਮੈਂ ਤੁਆਨੂੰ ਦੱਸਿਆ ਸੌਫ ਵਾਲਾ ਐ ਤੇ ਤੁਸੀਂ ਐਵੇਂ ਪੀਸ ਕੇ ਤੇ ਐ ਦੁਧ ਦੇ ਨਾਲ ਅੱਧਾ ਚਮਚ ਦੇ ਦੋ। ਬੋਤ ਵਧੀਆ ਰਏਗਾ। ਐ ਤੇ ਮਤਲਬ ਆਮ ਪਨਸਾਰੀਆਂ ਦੀ ਦੁਕਾਨ ਤੋਂ ਈ ਮਿਲ ਜਾਂਦਾ ਸਮਾਨ। ਐਦਾ ਤੇ ਕੋਈ ਸੀਜਨ ਨੀ ਹੁੰਦਾ ਹਾਂਜੀ।
ਹਾਂਜੀ ਹਾਂਜੀ ਭੈਣਜੀ ਐ ਤੇ ਸਮਾਨ ਮਿਲ ਈ ਜਾਂਦਾ ਵੇ।
ਹਾਂਜੀ ਹੋਰ ਸੁਣਾਓ ਭੈਣ ਜੀ। ਨਈ ਅਗਰ ਤੁਸੀਂ ਕੈਂਦੇ ਓ ਤੇ ਮੈਂ ਤੁਆਨੂੰ ਬਣਾ ਕੇ ਭੇਜ ਦਿਆਂਗੀ।
ਕੋਈ ਨੀ ਭੈਣ ਜੀ ਤੁਆਨੂੰ ਫੋਨ ਕਰਾਂਗੀ, ਫੇਰ ਪਤਾ ਕਰਕੇ ਨਾ ਤੇ ਮੇਰੇ ਕੋਲ ਬਣਿਆ ਠੀਕ ਏ ਨਈ ਤੇ ਮੈਂ ਫੇਰ ਤੁਆਨੂੰ ਫੋਨ ਕਰ ਦਾਂਗੀ ਭੈਣ ਜੀ, ਤੁਸੀਂ ਮੈਨੂੰ ਭੇਜ ਦੇਣਾ।
ਕਰਦਾ ਗੇ ਨਾ, ਮੈਂ ਬਣਾ ਦਾਂਗੀ।
ਹਾਂਜੀ ਹਾਂਜੀ ਭੈਣ ਜੀ, ਠੀਕ ਏ ਭੈਣ ਜੀ।
ਹਾਂਜੀ ਹੋਰ ਸੁਣਾਓ ਭੈੈਣਜੀ।
ਬਸ ਭੈਣ ਜੀ ਵਧੀਆ।
ਹਾਂਜੀ
ਹੋਰ
ਹੋਰ ਭੈਣਜੀ ਪੰਜਾਬ ਦੇ ਵਿੱਚ ਚਾ ਪੱਤੀ ਵੀ ਮਿਲਦੀ ਏ ਦੇਸੀ।
ਅੱਛਾ ਪੰਜਾਬ ਵਿੱਚ ਚਾ ਪੱਤੀ ਵੀ ਮਿਲਦੀ, ਕੇੜੀ ਵਾਲੀ ਮਿਲਦੀ ਏ ਭੈਣ ਜੀ।
ਐ ਦੇਸੀ ਪੱਤੀ ਹੁੰਦੀ ਏ ਭੈਣ ਜੀ।
ਦੇਸੀ ਪੱਤੀ ਮਿਲਦੀ ਏ ਪੰਜਾਬ ਵਿੱਚ, ਕੋਈ ਨੀ ਭਾਜੀ ਨੂੰ ਕਾਂ ਗੀ ਲਿਆ ਦੇਣਗੇ ਦੇਸੀ ਪੱਤੀ।
ਹਾਂਜੀ। ਔਰ ਹਾਂਜੀ, ਐਦੇ'ਚ ਮਤਲਬ ਕਾਫ਼ੀ ਸਮਾਨ ਪਿਆ ਦਾ ਹੁੰਦਾ। ਪੱਤੀ ਬੋਤ ਵਧੀਆ ਬਣੀ ਦੀ ਹੁੰਦੀ ਏ।
ਅੱਛਾ ਭੈਣ ਜੀ, ਕੋਈ ਨੀ। ਪੁਛਾਂਗੀ, ਭਾਜੀ ਆਣਗੇ ਨਾ, ਓਨਾਂ ਨੂੰ ਪੁੱਛਾਂਗੀ। ਹਾਂਜੀ।
ਹਾਂਜੀ।
ਹੋਰ ਭੈਣ ਜੀ, ਘਰ-ਪਰਵਾਰ ਸਭ ਠੀਕ ਏ।
ਹਾਂਜੀ, ਠੀਕ ਨੇ ਸਭ।
ਸੂਟ ਸਵਾਣਾ ਸੀ, ਭੈਣ ਜੀ ਮੈਂ ਤੁਸੀਂ ਸਟਿਚਿੰਗ ਕਰਦੇ ਓ? ਸੁਣਿਆ
ਹਾਂ ਹਾਂਜੀ ਭੈਣ ਜੀ, ਹਾਂਜੀ ਭੈਣ ਜੀ।
ਅੱਛਾ ਚਲੋ ਕੋਈ ਨੀ ਭੈਣ ਜੀ, ਮੈਂ ਨਾ ਆਵਾਂਗੀ ਨਾ।
ਹਾਂਜੀ-ਹਾਂਜੀ।
ਤੇ ਮੈਂ ਫੇਰ ਸੂਟ ਲੈ ਕੇ, ਏਥੋਂ ਦੀ ਸ਼ੋਪਿੰਗ ਕਰਾਈ ਏ ਨਾ, ਭੈਣਜੀ ਨੇ ਮੇਰੇ।
ਅੱਛਾ-ਅੱਛਾ, ਬੋਤ ਅੱਛੇ ਨੇ ਭੈਨਜੀ ਤੁਆਡੇ, ਸ਼ੋਪਿੰਗ ਕਰਵਾ ਤੀ ਤਾਨੂੰ
ਹਾਂਜੀ-ਹਾਂਜੀ, ਭੈਣ ਜੀ, ਮੈਂ ਤੇ ਬੜਾ ਮਨਾ ਕੀਤਾ, ਭੈਨ ਜੀ ਨੀ ਮੰਨੇ, ਕੈਂਦੇ, ਤੂੰ ਚੱਲ ਸ਼ੋਪਿੰਗ ਚੱਲ ਤਾਂ ਬਸ ਭੈਨਜੀ, ਕਰਨੀ ਪਈ ਜਬਰਦਸਤੀ।
ਅੱਛਾ ਜੀ, ਠੀਕ ਨੇ ਨਾ ਭੈਨਜੀ ਤਾਡੇ।
ਹਾਂਜੀ-ਹਾਂਜੀ ਭੈਨਜੀ, ਠੀਕ ਨੇ। ਭੈਨਜੀ ਨਾਨ ਗਏ ਨੇ, ਪੈਲੇ ਉਠ ਕੇ ਸਾਰਾ ਕੰਮ ਨਿਪਟਾਂਦੇ ਨੇ ਨਾ। ਭੈਨਜੀ, ਨਾਂਦੇ ਬਾਦ ਚੋ ਨੇ ਹਾਂਜੀ, ਭੈਨ ਜੀ ਅਪਨਾ ਨਈ ਭੈਨ ਜੀ ਸਾਰਾ ਕੰਮ ਨਿਪਟਾ ਕੇ, ਕੱਪੜੇ ਧੋ ਕੇ, ਸੁੱਕਨੇ ਪਾ ਕੇ, ਉਸ ਤੋ ਬਾਦ ਪਤਾ ਨੀ ਕਿਨਾ ਈ ਕੰਮ ਕਰਦੇ ਨੇ ਭੈਨ ਜੀ ਫੇਰ ਜਾਂਦੇ ਨੇ ਭੈਨ ਜੀ।
ਕੱਲੇ ਹੁੰਦੇ ਨੇ ਨਾ, ਏਸ ਕਰਕੇ ਜਲਦੀ ਸਵੇਰੇ ਪੈਲੇ ਕੰਮ ਕਰ ਲੈਂਦੇ ਹੋਨੇ ਨੇ। ਹਾਂਜੀ, ਗੁਰਦੁਆਰੇ ਨਈ ਜਾਂਦੇ ੳ।
ਨਈ, ਗੁਰਦੁਆਰੇ ਪਤਾ ਨੀ ਮੈਨੂੰ, ਕਿਆ ਪਤਾ ਜਾਂਦੇ ਹੋਨ, ਮੈਨੂੰ ਨੀ ਪਤਾ। ਨਈ ਹੱਲੇ ਤੇ ਨੀ ਜਾ ਰੇ।
ਅੱਛਾ, ੳਹ ਤੁਸੀ ਗਏ ਦੇ ੳ ਨਾ, ਸ਼ਏਦ ਤਾਂ ਨਿਕਲਣ ਨਾ ਹੁੰਦਾ ਹੋਵੇ।
ਬਸ ਭੈਨਜੀ, ਏਇਓ ਵਜਾ ਹੋਨੀ ਹਾਂਜੀ, ਭੈਨ ਜੀ।
ਹਾਂਜੀ, ਵੈਸੇ ਤੇ ਗੁਰਦੁਆਰੇ ਹਰ ਕੋਈ ਜਾਂਦਾ ਸਵੇਰੇ।
ਹਾਂਜੀ।
ਚਲੋ ਭੈਨ
ਹੋਰ ਸੁਣਾਓ ਭੈਨ ਜੀ, ਠੀਕ ਏ ਭੈਨ ਜੀ ਫੇਰ।
ਕੀ ਸੁਣਾਈਏ ਭੈਨ ਜੀ, ਸਾਰਾ ਦਿਨ ਕੰਮ ਈ ਨੀ ਨਿਪਟਦਾ।
ਚਲੋ ਭੈਨ ਜੀ, ਠੀਕ ਏ ਫੇਰ।
ਹਾਂਜੀ ਠੀਕ ਏ। ਠੀਕ ਏ ਭੈਨ ਜੀ।